ਹੈਲੋ, ਸ਼ ਸ਼੍ਰੀ ਕਾਲ ਜੀ, ਕਿੱਦਾਂ ਓ ਜੀ?
ਹਾਂਜੀ ਵਧੀਆਂ ਤੁਸੀਂ ਦੱਸੋ?
ਬਸ ਜੀ ਬਾਈ ਵਧੀਆ ਹੋਰ ਕੀ ਕਰ ਰੇ ਸੀ?
ਦੇ ਵਿੱਚ। ਅਸੀਂ ਮੈਂ ਰੋਟੀ ਖਾ ਰੀ ਸੀ।
ਅੱਛਾ।
ਹਾਂਜੀ।
ਕੀ ਬਣਾਇਆ ਤੁਸੀਂ?
ਅਸੀਂ ਦਾਲ ਬਣਾਈ ਅੱਜ।
ਅੱਛਾ-ਅੱਛਾ।
ਹਾਂਜੀ, ਹੋਰ ਸੁਣਾਓ ਨਮੀਂ ਤਾਜ਼ੀ।
ਤੇ ਜੰਕ, ਜੰਕ ਫੂਡ ਤੁਹਾਨੂੰ ਪਸੰਦ ਐ ਹੈਗਾ ਏਆ ਫੇਰ ਮਤਲਬ
ਹਾਂ ਨਈ-ਨਈ ਇੰਨਾ ਨੀ ਜੰਕ ਫੂਡ ਖਾ ਈ ਲਈ ਦਾ ਹਫ਼ਤੇ 'ਚ ਇੱਕ ਅੱਧੀ ਵਾਰੀ ਬਸ।
ਅੱਛਾ-ਅੱਛਾ।
ਨਈ ਤਾਂ ਘਰ ਈ ਬਣਾ ਲੈਂਨੇ ਕੱਲ ਅਸੀਂ ਮੈਕਰੋਨੀ ਬਣਾਈ ਸੀ ਘਰ। ਵਾਈਟ ਸੋਸ ਮੈਕਰੋਨੀ ਬਣਾਈ ਸੀ।
ਅੱਛਾ, ਵਾਈਟ ਸੋਸ ਕਿੱਦਾਂ ਵਾਈਟ ਸੋਸ ਕਿੱਦਾਂ ਮਤਲਬ ਓ ਚੀਜ਼ ਵਗੈਰਾ ਪਾ ਕੇ।
ਚੀਜ਼ ਪਾ ਕੇ, ਦੁੱਧ ਪਾ ਕੇ, ਕਰੀਮ ਮਲਾਈ ਪਾ ਕੇ, ਮੱਖਣ ਮੁੱਖਣ ਪਾ ਕੇ। ਹਾਂਜੀ ਮੇਰਾ ਛੋਟਾ ਬੇਟਾ ਨਾ ਓ ਬਣਾ ਲੈਂਦਾ ਹੁੰਦਾ ਵੇ।
ਅੱਛਾ, ਹਾਂ ਓ ਬੜੀ ਚੀਸੀ-ਚੀਸੀ ਹੁੰਦੀ ਆਰ ਵਧੀਆ ਲੱਗਦੀ।
ਹਾਂਜੀ।
ਪਰ ਐ ਚੀਜ਼ਾਂ ਕਦੀ-ਕਦੀ ਖਾਣੀ ਚਾਈਦੀਆਂ ਰੋ ਮਤਲਬ
ਹਾਂਜੀ ਅਸੀਂ ਬੜੇ ਈ ਟਾਈਮ ਬਾਅਦ ਬਣਾਈ ਏ।
ਅੱਛਾ।
ਵੈਸੇ ਪਾਸਤਾ ਪਸੰਦ ਏ ਮੈਨੂੰ ਤਾਂ ਪਾਸਤਾ ਖਾਣਾ ਘਰ ਵਾਈਟ ਸੋਸ ਪਾਸਤਾ।
ਹਾਂ।
ਮਗਰ ਪਾਸਤਾ ਨਾ ਹੈ ਨੀ ਸੀ ਫਿਰ ਮੈਂ ਕੇਆ ਚਲ ਏਈਓ ਬਨਾ ਲੈਨੇਂ ਆ ਹੈਰੀ।
ਠੀਕ ਏ‌।
ਹਾਂਜੀ ਮੈਂ ਆਪਣੇ ਮੁੰਡੇ ਨੂੰ ਕੇਆ ਮੈਂ ਕੇਆ ਉਹੀਓ ਬਣਾ ਲੈਨੇਂ ਫਿਰ ਅਸੀਂ ਉਈਓ ਬਣਾਲੀ। ਨਾਲੇ ਕੱਲ ਸੰਨਡੇ ਸੀਗਾ।
ਹੂੰ।
ਸੰਨਡੇ ਨੂੰ ਅਸੀਂ ਬਣਾ ਲੈਨੇਂ ਹੁੰਨੇ ਆ ਕੁਛ ਨਾ ਕੁਛ।
ਹਾਂ, ਵਧੀਆ ਗੱਲ ਹੈ ਸੰਡੇ ਨੂੰ ਮਤਲਬ ਬਾਹਰ ਦੀਆਂ ਚੀਜ਼ਾਂ ਖਾਣੀਆਂ, ਕਦੀ -ਕਦੀ ਤੇ ਸਹੀ ਰਹਿੰਦੈ। ਹੂੰ ਪੋਹਾ ਤੇ ਵੈਸੇ ਵਧੀਆ ਚੀਜ਼ ਹੈ ਖਾਣ ਵਾਸਤੇ।
ਹਾਂਜੀ, ਪੋਹਾ ਤੇ ਵਧੀਆ ਚੀਜ਼ ਐ ਉਹ ਬਣ ਵੀ ਜਲਦੀ ਜਾਦੈ ਇੱਕ। ਪੰਜ- ਮਿੰਟ ਚ ਬਣ ਜਾਂਦਾ ਬਸ ਪੋਹਾ ਤਾਂ।
ਹਾਂ, ਉਹ ਤੇ ਹੈ ਬ ਦਲੀਆ- ਦੁਲੀਆ ਖਾਧਾ, ਜਿਸ ਮਤਲਬ ਉਹ ਪਲਾਓ ਵਗੈਰਾ ਬਣਾਉਦੇ ਜਿਸਾ ਦਲੀਆ। ਉਹ ਵੀ ਸੁੱਕਾ- ਸੁੱਕਾ, ਸੁੱਕਾ- ਸੁੱਕਾ ਦਲੀਆ ਹਾਂ। ਉਹ ਵੀ ਵਧੀਆ ਲੱਗਦੈ।
ਬੱਚੇ ਪਹਿਲੇ ਖਾਂਦੇ ਸੀ ਨਾ, ਦਲੀਆ ਮਿੱਠੇ ਵਾਲਾ ਫੇਰ ਮੈਂ ਉਹ ਮੀਠਾ ਉਹਨਾਂ ਨੂੰ ਕੱਢ ਕੇ, ਫੇਰ ਅਸੀਂ ਆਪਣੇ ਵਾਸਤੇ ਪਿਆਜ਼ ਟਮਾਟਰ ਹਰੀਆਂ ਮਰਚਾਂ
ਮਿੱਠੇ ਵਾਲਾ ਮਿੱਠੇ ਵਾਲਾ ਦਲੀਏ ਕੌਣ ਸਾ?
ਮਿੱਠਾ ਬਸ, ਮਿੱਠੇ ਵਾਲਾ ਉਬਾਲ ਕੇ ਮਿੱਠਾ ਦਲੀਏ ਨੂੰ ਜਿਵੇਂ ਥੋੜ ਪਾਣੀ ਖ਼ਤਮ ਹੋ ਜਾਇ ਉੱਥੇ ਦਲੀਆ ਚ ਪਹਿਲੇ ਭੁੰਨ ਲੋੋ ਦਲੀਏ ਨੂੰ, ਦੇਸੀ ਘਿਓ ਚ ਭੁੰਨ ਲੋ।
ਹੂੰ।
ਦੇਸੀ ਘਿਓ ਚ ਭੁੰਨ ਕੇ ਥੋੜਾ ਪਾ ਇੱਕ ਗਲਾਸ ਜਿਵੇਂ, ਅੱਧੀ ਕੋੌਲੀ ਦਲੀਆ ਦੀ ਐ ਦੋ ਗਲਾਸ ਪਾਣੀ ਪਾ ਕੇ ਧਰ ਦੋ, ਸੀਟੀਆਂ ਦਵਾ ਲੋ ਦੋ-ਤਿੰਨ। ਸੀਟੀਆਂ ਆ ਜਾਂਦੀਆਂ ਨੇ, ਦਲੀਆ ਗਲ ਜਾਂਦਾ ਪਾਣੀ ਨੀ ਖਤਮ ਹੋ ਜਾਂਦਾ ਉਰੇ ਚ। ਤੇ ਉਸ ਤੋਂ ਬਾਅਦ, ਬਿਲਕੁਲ ਜੇ ਮਿੱਠੇ ਵਾਲਾ ਖਾਣੈ। ਅਲੱਗ ਕੱਢ ਕੇ ਥੋੜ੍ਹਾ ਦੁੱਧ ਪਾਓ, ਦੁੱਧ ਪਾ ਕੇ ਧਾਰ ਦੋ ਦੁੱਧ ਤੇ ਚੀਨੀ ਪਾ ਕੇ ਨਾ ਸੀਟੀ ਦਵਾ ਲੋ ਉਹਦੀ।
ਅੱਛਾ।
ਉਹ ਬੜਾ ਸੁਵਾਦ ਬਣਦਾ ਦੇਸੀ ਘਿਓ ਵਾਲਾ ਵੀ ਕਹਿੰਦੇ ਬੜਾ ਸੁਵਾਦ ਬਣਦੈ।
ੳਹੂੰ
ਹਾਂਜੀ।
ਮੈਂ ਨਹੀਂ ਖਾਦਾ ਵੈਸੇ ਮਿੱਠਾ
ਤੁਸੀਂ ਨੀ ਖਾਂਦੇ ਮਿੱਠਾ?
ਨਹੀਂ, ਮਿੱਠਾ ਵਾਲਾ ਮੈਂ ਕਦੇ ਟਰਾਏ ਨਹੀਂ ਕੀਤਾ ਮਤਲਬ।
ਅੱਛਾ, ਨਹੀਂ ਬਹੁਤ ਸਵਾਦ ਬਣਦਾ। ਦੇਸੀ ਘਿਓ ਚ ਤੁਹਾਨੂੰ ਪਤਾ ਚੀਜ਼ ਵੈਸੇ ਵੀ ਬੜੀ ਸਵਾਦ ਬਣਦੀ ਹੈ, ਹਾਂਜੀ ਅਸੀਂ ਉਹਦੇ ਚ ਭੁਨ ਲੈਂਦੇ ਹੁੰਨੇ ਹਾਂ ਨਾ।
ਅੱਛਾ
ਦੇਸੀ ਘਿਓ ਚ ਭੁੰਨ ਕੇ, ਤੇ ਅੱ ਉਹਨਾਂ ਬੱਚਿਆਂ ਵਾਸਤੇ ਤੇ ਕੱਢ ਕੇ ਮਿੱਠੇ ਵਾਲਾ ਫੇਰ ਅਸੀਂ ਆਪਣੇ ਵਸਤੇ ਨਮਕੀਨ ਵੱਲ ਬਣਾ ਲੈਂਦੇ ਹਾਂ। ਪਿਆਜ, ਟਮਾਟਰ, ਹਰੀਆਂ ਮਿਰਚ, ਸ਼ਿਮਲਾ ਮਿਰਚ, ਕੱਟ-ਕੁੱਟ ਕੇ ਦੇਸੀ ਘਿਓ ਤੜਕਾ ਲਗਾ ਕੇ ਓਨੂੰ ਦਲੀਆ ਪਾ ਦਿੰਦੇ ਹਾਂ ਵਿੱਚ। ਉਹ ਵੀ ਸੁੱਕਾ-ਸੁੱਕਾ ਬੜਾ ਸੁਵਾਦ ਬਣਦੈ।
ਬਡ ਵਲੇ ਖੜੀ ਜਾਣਗੇ।
ਹਾਂਜੀ ਹੋਰ
ਮਿੱਠੇ ਵਾਲੇ ਚ ਖੰਡ ਈ ਪਾਂਦੇ ਹੋ।
ਤੁਹਾਡੀੇ ਆਵਾਜ਼ ਘੱਟ ਹੋ ਰਹੀ ਹੈ।
ਮੈਂ ਕਹਿ ਰਿਹਾ ਮਿੱਠੇ ਵਾਲੇ ਚ ਚੀਨੀ ਵੀ ਪਾਦੇ ਔ
ਹਾਂਜੀ।
ਚੀਨੀ-ਚੀਨੀ।
ਹਾਂਜੀ ਚੀਨੀ ਤਾਂ ਪਾਈ ਦੀ ਹੈ ਮਿੱਠੇ ਵਾਲੇ ਚੀਨੀ ਨੀ ਪਾਈ, ਅਸੀਂ ਦੇਸੀ ਸ਼ੱਕਰ ਖਾ ਦੇਸੀ ਖੰਡ ਵਰਤਦੇ ਚੀਨੀ ਨਈ ਹੁਣ ਯੂਜ ਕਰਦੇ ਅਸੀਂ
ਅੱਛਾ।
ਉਹ ਬਿਲਕੁਲ ਚੂਰਾ ਹੁੰਦੀ ਏ ਦੇਸੀ ਖੰਡ, ਬਸ ਉਹੀਓ ਪਾ ਦਿੰਨੇ ਆ ਦੋ ਚਮਚੇ ਉਹ ਪਾ ਕੇ ਚੀਨੀ, ਬਸ ਬੱਚਿਆਂ ਵਾਸਤੇ ਉਹ ਬਣਾ ਲਈ ਦਾ ਹਾਂਜੀ ਹੋਰ। ਤੁਹਾਨੂੰ ਕੀ ਖਾਣਾ ਪਸੰਦ ਹੈ?
ਮੈਨੂੰ ਖਾਣਾ ਵੈਜ ਵੈਜ ਮਤਲਬ ਅਗਰ ਪ ਪਸੰਦ ਦੀ ਗੱਲ ਹੈ ਤੇ ਫੇਰ ਤੇ ਬਾਹਰ ਦਾ ਖਾਣਾ ਜ਼ਿਆਦਾ ਵਧੀਆ ਲਗਦਾ ਐ ਪਰ ਆਪਣੇ ਉੱਤੇ ਕੰਟਰੋਲ ਰੱਖਣਾ ਪੈਂਦਾ ਕਿਉਂਕਿ ਮੈਂ ਇੱਕ ਮਤਲਬ ਮੈਂ ਜਿੰਮ ਵਗੈਰਾ ਕਰਦਾ, ਤੇ ਫ਼ਿਰ ਉਹ ਕਰਨਾ ਪੈਂਦਾ ਥੋੜਾ ਜਿਹਾ
ਹਾਂਜੀ ਉਹ ਤਾਂ ਹੈ, ਫਿਰ ਆਪਣੇ ਜੀਭ ਤੇ ਕੰਟਰੋਲ
ਹਾਂ ਇੱਕ ਦੋ ਮਹੀਨੇ ਇੱਕ ਦੋ ਹਫ਼ਤੇ ਵਿੱਚ ਇੱਕ ਵਾਰੀ ਤੇ ਚਲੋ ਚੱਲਦਾ ਹੈ ਕਿ ਮਤਲਬ ਤੁਸੀਂ ਬਾਹਰ ਦਾ ਖਾਣਾ ਖਾਂਦੇ ਪਏ ਉਹ ਪਰ ਰੋਜ਼-ਰੋਜ਼ ਫਿਰ ਉਹ ਨਾ ਸਹੀ ਨਹੀਂ ਰਹਿੰਦਾ, ਤੁਹਾਡੇ ਸਿਸਟ ਤੁਹਾਡੇ ਅੰਦਰ ਸਿਸਟਮ ਵਾਸਤੇ ਵੀ ਤੇ
ਹਾਂਜੀ ਤੁਸੀਂ ਓਟਸ ਵਗੈਰਾ ਬਣਾ ਲੈਂਦੇ ਹੋਗੇ ਨਾ ਆਪਣੇ ਵਾਸਤੇ ਹਾਂਜੀ।
ਕਦੀ-ਕਦੀ। ਇਹ ਕਦੀ-ਕਦੀ ਮਸਾਲੇ ਵਾਲਾ
ਹਾਂਜੀ।
ਮੈਂ ਕਿਹਾ ਮੈਂ ਕਦੀ-ਕਦੀ ਮਸਾਲੇ ਵਾਲਾ ਬਣਾ
ਅੱਛਾ ਜੀ, ਅੱਛਾ ਜੀ।
ਦੁੱਧ ਵਾਲਾ ਅਲਗ ਹੁੰਦਾ
ਹਾਂਜੀ ਹੋਰ। ਹੈਲੋ।
ਹਾਂਜੀ ਉਹ ਵਾਲਾ, ਮਿੱਠੇ ਜੋ ਦੁੱਧ ਵਾਲਾ ਹੁੰਦਾ ਉਹ ਬਣਾਨਾ ਕਦੀ-ਕਦੀ
ਹਾਂਜੀ ਉਹ ਵੀ ਸਵਾਦ ਬਣਦਾ ਦਲੀਏ ਮਿੱਠੇ ਵਾਲਾ ਵੀ ਸਵਾਦ ਆਉਂਦਾ ਖਾਣ ਦਾ ਵੀ ਹੂ, ਹੋਰ ਤੁਸੀਂ ਕੀ ਬਣਾਉਦੇ ਹੋ ਜਿੰਮ ਵਾਸਤੇ ਤੇ ਆਪਣਾ ਜਿੰਮ ਡਾਇਟ ਵਾਸਤੇ ਕੀ ਖਾਂਦੇ ਹੋ ਬਣਾ-ਬਣਾ ਕੇ
ਹੂ ਮੈਂ, ਜੋ ਇੱਕ ਦਾਲ ਹੁੰਦੀ ਉਹ ਗ੍ਰੀਨ ਕਲਰ ਦੀ ਛੋਟ ਓ ਛੋਟੀ-ਛੋਟੀ ਦਾਲ ਨੀ ਹੁੰਦੀ, ਹਾਂ ਮੂੰਗੀ ਸਾਬਤ ਉਹਦੇ ਸਪਾਉਟਸ ਉਹਦੇ ਸਪਾਉਟਸ ਬਣਾਣ ਨਾਲ ਛੋਲੇ ਕਾਲੇ ਛੋਲੇ ਹੁੰਦੇ ਨੇ, ਨਾ ਉਹਨੂੰ ਉਬਾਲ ਕੇ ਉਹ ਉਹ ਪਾ ਲੈਂਨਾ ਮੈਂ, ਤੇ ਰਾਜਮਾਂ ਔਰ ਛੋਲੇ ਔ ਚਿੱਟੇ ਵਾਲੇ
ਅੱਛਾ ਪੰਜ ਤਰ੍ਹਾਂ ਦੇ ਸਮਾਨ ਦਾਲਾਂ-ਦੂਲਾ ਪਾ ਕੇ ਬਣਾ ਲੈਂਦੇ ਹੋ? ਅੱਛਾ ਉਹਨੂੰ ਰਾਤੀ ਭੀਗੋ ਦਿੰਦੇ ਹੋ?
ਹਾਂ।
ਤੇ ਸਵੇਰੇ ਉਹ ਫੁਲ ਜਾਂਦੀਆਂ ਹੋਣੀਆਂ ਉਹ ਤਾਂ ਦਾਲਾਂ ਸਾਰੀਆਂ
ਹਾਂ ਇੱਕ
ਕਿਵੇਂ ਬਣਾਦੇ ਫਿਰ
ਸਪਰਾਊਟ ਤੇ ਆਪਣੇ ਆਪ ਹੀ ਤੁਸੀਂ ਕੱਪੜੇ ਅੰਦਰ ਰੱਖ ਦੋ ਜਾਂ ਫਿਰ ਐਵੇਂ ਰੱਖ ਦੋ ਗੇ ਭਾਂਡੇ ਵਿੱਚੋਂ ਆਪਣੇ ਆਪ ਈ। ਸਪਰਾਊਟਸ ਬਣ ਜਾਣ ਗੇ।
ਅੱਛਾ- ਅੱਛਾ ਸਪਰਾਊਟਸ, ਫੇਰ ਉਹ 'ਚ ਕੀ
ਬਾਕੀ ਬਾਕੀ ਮੈਂ ਉਬਾ ਫੇਰ ਉਨੂੰ ਉਬਾਲ ਕੇ ਥੋੜਾ ਉਬਾਲ ਲੈਂਨਾ ਕਿਉਂਕੀ ਫ਼ਿਰ ਜਾਦਾ ਕੱਛਾ ਲੱਗਦਾ ਉਵੇਂ ਖਾਓ ਤੇ।
ਹਾਂਜੀ-ਹਾਂਜੀ
ਤੇ ਉਨੂੰ ਉਬਾਲ ਕੇ ਨਮਕ ਚੀਨੀ ਨਮਕ ਵਗੈਰਾ ਓ ਪਾ ਕੇ ਓਦੇ ਚ ਨਾ ਹੁੰਦੈ। ਨਮਕ ਤੇ ਹਾਂ ਓ ਪਾ ਕੇ, ਨਿੰਬੂ ਪਾ ਕੇ ਬਣਾਇਦਾ ਓਨੂੰ ਯਾਂ ਮੈਂ
ਅੱਛਾ ਵੀ ਚਾਟ ਮਸਾਲਾ ਪਾ ਲੈਂਦੇ ਹੋਵੋਗੇ ਚਾਟ ਮਸਾਲਾ ਪਾ ਲੈਂਦੇ ਹੋਗੇ ਲੂਣ, ਮਿਰਚ, ਚਾਟ-ਮਸਾਲਾ
ਹੂੰ।
ਹੂੰ-ਹੂੰ ਠੀਕ ਐ ਠੀਕ, ਸ਼ੇਕ ਵਗੈਰਾ ਕੇੜਾ ਪੀਂਦੇ ਓ
ਨਈ ਸ਼ੇਕ ਵਗੈਰਾ
ਅੱਛ, ਸ਼ੇਕ ਵਗੈਰਾ ਨੀ ਪੀਂਦੇ ਕਿਉਂ?
ਸ਼ੇਕ ਮਤਲਬ ਸ਼ੇਕ ਵਗੈਰਾ ਓਦਾਂ ਨੀ। ਮੈਨੂੰ ਲੱਗਿਆ ਤੁਸੀਂ ਓ ਵਾਲਾ ਕੈ ਰਏ ਓ ਜੋ ਪ੍ਰੋਟੀਨ ਵਗੈਰਾ ਬਾਰੋਂ ਦੀ ਓ ਵੇ ਪ੍ਰੋਟੀਨ ਨੀ ਆਂਦਾ ਮੈਨੂੰ ਲੱਗਿਆ ਓ ਕੈਂਦੇ ਓ।
ਨਈ-ਨਈ ਵੈਸੇ ਸ਼ੇਕ ਘਰ ਦਾ ਸ਼ੇਕ ਜਿਵੇਂ ਮੈਂਗੋ ਸ਼ੇਕ ਹੋ ਗਿਆ, ਬਨਾਨਾ ਸ਼ੇਕ ਹੋ ਗਿਆ
ਜੀ ਪੀਂ
ਅੱਛਾ ਜੀ ਅੱਛਾ ਜੀ ਤੇ ਜੀ ਤੋਂ ਬਾਦ ਐਕਸਰਸਾਈਜ਼ ਤੋਂ ਬਾਦ ਕੀ ਖਾਂਦੇ ਓ?
ਐਕਸਾਈਜ਼ ਤੋਂ ਬਾਦ ਹਾਂ ਅੰਡੇ ਵਗੈਰਾ ਖਾਨਾ
ਹਾਂਜੀ-ਹਾਂਜੀ ਠੀਕ
ਹੋਰ ਜੀ?
ਹੋਰ ਤੁਸੀਂ ਹੋਰ ਦੱਸੋ?
ਤੇਜ਼ ਰੱਖੋ ਤੁਆਡੀ ਅਵਾਜ਼ ਥੋੜੀ ਘੱਟ ਆਂਦੀ ਹੋਰ ਸੁਣਾਓ ਜੀ, ਮੈਂ ਕਿਆ ਤੁਹਾਡੀ ਆਵਾਜ਼ ਨਾ ਥੋੜ੍ਹੀ ਜੀ ਘੱਟ ਹੋ ਜਾਂਦੀ ਕਿਸੇ ਵੇਲੇ। ਹਾਂਜੀ, ਹੋਰ ਸੁਣਾਓ? ਕੀ ਕਰਦੇ ਸਾਰੇ ਤੁਹਾਡੇ ਬ੍ਰਦਰ ਕੀ ਕਰਦਾ ਛੋਟਾ ਵਾਲਾ?
ਬ੍ਰਦਰ ਮੇਰਾ ਨਾ-ਨਾ ਕੇ ਆਇਆ
ਐਸ ਟੈਮ ਅੱਛਾ ਸਕੂਲ ਗਿਆ ਦਾ ਸੀਗਾ।
ਮੈਂ ਕਿਆ ਸਕੂਲੋਂ ਦੀ ਆਇਆ ਸੀ ਨਾ ਓ ਤੇ ਹਾਂ
ਕ ਜਾਂਦਾ ਆ ਕੇ ਵੀ ਨਾਂਦੈ ਹਾਂ ਠੀਕ ਗਰਮੀ ਵੀ ਬੋਤ ਐ ਨਾ ਗਰਮੀ ਬੋਤ ਗਰਮੀ ਐ। ਸਕੂਲ ਬੱਚਿਆਂ ਨੂੰ ਵੈਸੇ ਵੀ ਗਰਮੀ ਲੱਗਦੀ ਆ ਕੇੜੇ ਏ ਸੀ ਲੱਗੇ ਹੁੰਦੇ ਨ ਸਕੂਲ ਪੱਖੇ ਲੱਗੇ ਹੁੰਦੇ ਆ ਖਾਲੀ।
ਹਾਂ
ਹਾਂਜੀ ਕੇੜੀ ਕਲਾਸ ਚ ਪੜ੍ਹਦਾ ਤੁਹਾਡਾ ਛੋਟਾ ਭਰਾ? ਅੱਛਾ ਨਾਈਨਥ ਚ ਠੀਕ ਐ ਜੀ ਠੀਕ ਐ।
ਹੋਰ ਸੁਣਾਓ?
ਤੁਹਾਡੇ ਛੋਟੇ ਬੇਟੇ ਕੀ ਕਰ ਰੇ ਨੇ?
ਤੁਸੀਂ ਕਿੰਨੇ ਵਜੇ ਜਾਂਦੇ ਜਿੰਮ ਵਗੈਰਾ ਤੇ ਸ਼ਾਮੀ ਜਾਂਦੇ ਸਵੇਰੇ ਜਾਂਦੇ ਓ?
ਸ਼ਾਮੀ।
ਅਸੀਂ ਸ਼ਾਮ ਦਾ ਬੈਂਚ
ਹਾਂਜੀ।
ਹਾਂ। ਸ਼ਾਮੀ ਬੰਦਾ ਫ੍ਰਰੀ ਹੁੰਦਾ ਹੈ। ਬੰਦਾ ਕਹਿੰਦਾ ਚਲੋ ਦੋ ਘੰਟੇ ਉਥੇ ਐਕਸਰਸਾਈਜ਼ ਤੇ ਲਾ ਆਈਏ।
ਹਾਂ। ਤੁਹਾਡੇ ਬੇਟੇ ਕਰਦੇ ਨੇ ਜੇ
ਮੇਰਾ ਵੱਡਾ ਬੇਟਾ ਕਰਦਾ ਸੀ। ਹੁਣ ਉਹ ਬਿਜੀ ਐ। ਹੁਣ ਨੀ ਕਦਾ ਗਰਮੀ ਨਾਲੇ ਬਹੁਤ ਐ ਨਾਂ ਇਹ ਦੋ ਮਹੀਨੇਂ ਨੀਂ ਉਹ ਕਰਦਾ ਗਰਮੀ ਦੇ। ਹੂ ਗਰਮੀ ਬਹੁਤ ਜ਼ਿਆਦਾ ਛੋਟਾ ਬੇਟਾ ਨੀਂ ਕਰਦਾ ਮੇਰਾ
ਅੱਛਾ।
ਉਹ ਨੀਂ ਕਰਦਾ। ਉਹ ਗਿਆ ਸੀ। ਇਹ ਇੱਕ- ਦੋ ਦਿਨ ਇੱਕ-ਦੋ ਦਿਨ ਗਿਆ ਬਸ। ਫਿਰ ਕਹਿੰਦੇ ਮੈਂ ਨੀਂ ਜਾਣਾ। ਮੇਰੇ ਕੋਲ ਟਾਈਮ ਹੀ ਨਹੀਂ ਹੈਗਾ ਨਾਲੇ ਉਹਦੀ ਕਲਾਸਾਂ ਲੱਗਦੀਆਂ ਨੇਂ ਨਾਂ। ਜਾਂਦਾ ਨੀ ਉਹ ਪੜ੍ਹੇ ਜਾਂ ਜਿੰਮ ਜਾਏ ਇਹ ਵੀ ਐ ਨਾਂ। ਟਿਊਸ਼ਨ ਵਗੈਰਾ ਲੈਂਦਾ ਨਾਂ। ਹੋਰ ਸੁਣਾਓ ਜੀ।
ਹੈਲੋ।
ਲੈਂਦੇ ਨੇ ਟਿਊਸ਼ਨ ਜਾਂ ਕੋਲਜ-ਕੋਲਜ ਦੀ ਲੈਂਦੇ ਨੇ
ਕੋਲਜ ਦੀ ਟਿਊਸ਼ਨ ਲੈਂਦਾ ਕੋਲਜ ਦੀ।
ਅੱਛਾ-ਅੱਛਾ।
ਹੁਣ ਹੀ ਲੈਣੀ ਸ਼ੁਰੂ ਕੀਤੀ। ਉਹ ਸਰ ਕਹਿੰਦਾ ਇੱਕ ਮਹੀਨੇ ਤੁਸੀਂ ਲੈ ਕੇ ਆਓ ਟਿਊਸ਼ਨ। ਫਿਰ ਸਕੂਲ ਖੁੱਲਣ ਕੋਲਜ ਖੁੱਲ ਜਾਣਗੇ ਨਾਂ। ਨਵੇਂ ਅਗਸਤ 'ਚ
ਅੱਛਾ-ਅੱਛਾ।
ਕੋਲਜ ਦੀਆਂ ਛੁੱਟੀਆਂ ਪਈਆਂ ਗੀਆਂ ਹੁਣ
ਹੂ ਬੀ। ਕੀ ਕਰਦੇ ਪਏ ਨੇ ਤੁਹਾਡੇ ਛੋਟੇ ਬੇਟੇ?
ਬੀ ਸੀ ਐ।
ਅੱਛਾ। ਬੀ ਸੀ ਏ
ਹਾਂਜੀ। ਹੋਰ
ਔ ਤੁਹਾਡੇ ਵੱ
ਤੁਸੀਂ ਕੀ ਲਿਆਵੇ ਕੋਲਜ ਚ? ਹੁਣ ਐਡਮਿਸ਼ਨ ਲੈ ਕੇ ਕੀ ਲਿਆ? ਤੁਸੀਂ ਕਿਹੜੇ ਸਬਜੈਕਟ ਵਗੈਰਾ
ਮੈਂ ਬੀ ਕੋਮ ਓਨਰਸ।
ਅੱਛਾ ਜੀ ਅੱਛਾ। ਅੱਛਾ ਕੋਮਰਸ ਠੀਕ ਹੈ-ਠੀਕ ਹੈ। ਹਾਂ ਇਹਦੇ 'ਚ ਬੈਂਕ ਵਾਲੇ ਲਾਈਨ 'ਚ ਲੱਗਦੇ ਕਿ ਤੁਹਾਡੀ ਨੌਕਰੀ ਅੱਛੀ ਫਿਰ
ਹਾਂ ਬੈਂਕ 'ਚ ਉਹੀਓ। ਤੁਹਾਡੇ ਵੱਡੇ ਬੇਟੇ ਕੀ ਕਰਦੇ ਨੇ?
ਵੱਡੇ ਬੇਟੇ ਨੇ ਬੀ ਕੋਮ ਕਰ ਲਈ ਮੇਰੇ ਬੱਚੇ ਨੂੰ
ਅੱਛਾ। ਜੋਬ
ਹਾਂਜੀ। ਉਹ ਨੌਕਰੀ ਕਰਦੇ ਪਏ ਨੇ ਹਾਂਜੀ ਬੈਂਕ ਅੱ ਨੌਕਰੀ ਕਰਦੇ ਪਏ ਨੇ। ਬੈਂਕ 'ਚ ਕਰਦੇ ਪਏ ਨੇਂ। ਹਾਂਜੀ। ਪ੍ਰਾਈਵੇਟ ਈ ਸਰਕਾਰੀ ਨੌਕਰੀ ਬੜੀਆਂ ਔਖੀਆਂ ਮਿਲਦੀਆਂ
ਤੇ ਬੈਂਕ ਵਿੱਚ। ਤੇ ਬੈਂਕ ਵਿੱਚ ਮਤਲਬ ਕਿਵੇਂ ਬਟ ਜਦੋਂ ਬੀ ਕੋਮ ਕਰੇ ਤਾਂ ਹੀ ਲੱਗ ਗਏ ਸੀ। ਫਿਰ
ਨਹੀਂ-ਨਹੀਂ। ਉਸ ਤੋਂ ਬਾਅਦ-ਉਸ ਤੋਂ ਬਾਅਦ। ਜਦੋਂ ਪੜ੍ਹਾਈ ਪੂਰੀ ਕਰ ਲਈ ਫੇਰ ਲੱਗੇ ਨਾਂ
ਅੱਛਾ। ਤੇ ਉਹਦੇ ਇਗਜ਼ਾਮ ਦੇਣਾ ਪਿਆ ਸੀ। ਉਹਨਾਂ ਨੂੰ
ਨਹੀਂ-ਨਹੀਂ ਐਗਜ਼ਾਮ ਨਹੀਂ। ਅਸੀਂ ਲਵਾ ਸਾਡੇ ਨਾ ਮੇਰੇ ਰਿਸ਼ਤੇਦਾਰੀ 'ਚ ਕਿਸੇ ਨੇ ਕੋਈ ਕਰਦਾ ਸੀ। ਬੈਂਕ ਦੀ ਨੌਕਰੀ ਫੇਿਰ ਉਹਨੂੰ ਕੀ ਕਿਹਾ ਉਹਨੇ ਫਿਰ ਇੰਟਰਵਿਊ ਦਵਾਤੀ ਤੇ ਫੇਰ ਲੱਗ ਗਿਆ ਮੇਰਾ ਬੇਟਾ।
ਤੇ ਬਸ ਬੀਕੋਮ ਵੀ ਕੀਤੀ ਦੀ ਸੀ ਜਾਂ ਫਿਰ ਕੋਈ ਸਕਿੱਲ ਵਗੈਰਾ ਵੀ ਹੈਗੀ ਸੀ।
ਨਹੀਂ-ਨਹੀਂ ਬੀਕੌਮ ਹੀ ਕੀਤੀ ਉਹਨਾਂ ਨੇ, ਕੁਛ ਨੀ ਕੀਤਾ ਹੋਰ ਪੜ੍ਹਨਾ ਸੀ ਬਸ ਉਹਨਾਂ ਨੇ ਬਸ ਨਹੀਂ ਪੜ੍ਹੇ ਹੋਰ ਅੱਗੇ।
ਅੱਛਾ- ਅੱਛਾ ਨਹੀਂ ਬੈਂਕ ਦੀ ਨੌਕਰੀ ਵੈਸੇ ਵਧੀਆ ਹੈ।
ਹਾਂਜੀ ਬੈਂਕ ਦੀ ਤਾਂ ਸਭ ਤੋਂ ਬੈਸਟ ਹੈ ਨੌਕਰੀ। ਮਗਰ ਅੰਦਰ ਬੈਠਣ ਦੀ ਜੋਬ ਜ਼ਿਆਦਾ ਵਧੀਆ ਐ। ਲੋਨ ਡਿਪਾਰਟਮੈਂਟ ਜਿਵੇਂ ਅੰਦਰ, ਜਿਵੇਂ ਅੰਦਰ ਬੈਠ ਕੇ ਕੰਮ ਕਰ ਲਏ ਬੈਂਕ ਚ ਇਹ ਤਾਂ ਲੋਨ ਡ ਅਪਾਰਟਮੈਂਟ ਚ ਲੱਗਾ ਦਾ ਨਾ।
ਅੱਛਾ- ਅੱਛਾ।
ਹਾਂਜੀ- ਹਾਂਜੀ।
ਤੇ ਇਹਨਾਂ ਅੰਦਰ ਬੈਠਾ ਨੀ ਹੁੰਦਾ ਕਿ।
ਨਹੀਂ ਬੈਠਦੇ ਨੇ ਕਿਸੇ ਟਾਈਮ, ਫਿਰ ਆਪਣਾ ਕੰਮ ਵੀ ਤਾਂ ਕਰਨ ਜਾਣਾ ਹੁੰਦਾ ਨਾ ਘੁੰਮਣ ਦਾ ਵੀ ਕੰਮ ਬੈਠ ਬੈਠਣ ਦਾ ਵੀ ਸਭ- ਸਭ ਦਾ ਕੰਮ ਹੈ ਹਾਂਜੀ, ਹਾਂਜੀ-ਹਾਂਜੀ।
ਤੇ ਪੇ ਆਊਟ ਕਿੰਨਾ ਮਿਲਦਾ ਮਤਲਬ ਵਧੀਆ ਠੀਕ ਹੈ ਪੇ ਆਊਟ।
ਹਾਂਜੀ ਠੀਕ ਹੀ ਹੈ, ਪਿੱਛੇ ਜੇ ਛੋੜਦੇ ਸੀ ਇਹਨਾਂ ਨੇ ਜੋਬ। ਤੇ ਹੁਣ ਫੇਰ ਸ਼ੁਰੂ ਕੀਤੀ ਹੈ, ਹੁਣ ਠੀਕ ਹੈ ਆਪਣਾ ਆਪਣੇ ਜੋਗਾ ਕਰ ਲੈਂਦੇ ਨੇ।
ਅੱਛਾ।
ਚਲੋ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ। ਮੈਂ ਠਹਿਰ ਕਰਾਂਗੀ ਮੇਰਾ ਬੇਟਾ ਆ ਗਿਆ ਰੋਟੀ ਖਾਣ। ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ।